ਹੈਲੋ
ਸਤਿ ਸ਼੍ਰੀ ਅਕਾਲ ਪੈਣ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਪੈਣ ਜੀ।
ਹੋਰ ਠੀਕ ਹੋ ਵਧੀਆ-ਵਧੀਆ ਤੁਸੀਂ ਦੱਸੋ?
ਹਾਂਜੀ ਵਧੀਆ।
ਹੋਰ ਅੱਜ ਕਿੱਦਾਂ ਯਾਦ ਕਰ ਲਿਆ ਪੈਣ ਜੀ ਤੁਸੀਂ
ਬਸ ਪੈਣ ਜੀ ਯਾਦ ਕਰ ਹੀ ਲਿਆ।
ਅੱਛਾ। ਹੋਰ? ਬੱਚੇ ਠੀਕ ਨੇ ਪੈਣ ਜੀ ਤੁਹਾਡੇ
ਹਾਂਜੀ ਸਕੂਲ ਗਏ ਨੇ ਅੱਜ।
ਅੱਛਾ।
ਪਤਾ ਕੀ ਗੱਲ ਨਾਲੇ ਬਾਰਿਸ਼ ਹੁੰਦੀ ਵੀ ਸੀ ਨਾ ਬੜੀ ਬਾਰਿਸ਼ ਹੁੰਦੀ ਵੀ ਇੱਧਰ ਹਾਂਜੀ। ਹਾਂਜੀ-ਹਾਂਜੀ ਠੰਡਾ ਹੀ ਮੌਸਮ ਏ।
ਅੱਛਾ।
ਹਾਂਜੀ।
ਸਾਡੇ ਇੱਥੇ ਪੈਣ ਜੀ ਬੜੀ ਤੇਜ਼ ਧੁੱਪ ਨਿਕਲੀ ਹੋਈ ਏ।
ਅੱਛਾ ਜੀ ਨਹੀਂ ਸਾਡੇ ਤੇ ਬਾਰਿਸ਼ ਹੋ ਰਹੀ ਏ।
ਅੱਛਾ-ਅੱਛਾ।
ਹਾਂਜੀ ਗਰਮੀ ਵੀ ਬਹੁਤ ਜ਼ਿਆਦਾ ਸੀ।
ਅੱਛਾ ਨਹੀਂ ਸਾਡੇ ਇੱਥੇ ਥੋੜੀ ਬਾਰਿਸ਼ ਨਹੀਂ ਹੋਈ ਹੈਗੀ ਓਦਾਂ ਕੱਲ ਮੌਸਮ ਬਣਿਆ ਦਾ ਸੀ ਹਲ ਕਾ ਜਿਹਾ ਤੇ ਪਟਾਜ ਫਿਰ ਧੁੱਪ ਨਿਕਲ ਆਈ ਐ।
ਅੱਛਾ-ਅੱਛਾ ਚਲੋ ਇੱਥੇ ਤੇ ਕੱਲ੍ਹ ਦੀ ਲੱਗੀ ਰਾਤ ਦੀ ਲੱਗੀ ਦੀ ਐ ਬਾਰਿਸ਼।
ਅੱਛਾ।
ਹਾਂਜੀ।
ਹੋਰ ਸੁਣਾਓ ਪੈਣ ਜੀ
ਹਾਂਜੀ ਵੀ ਪਤਾ ਕੀ ਗੱਲ ਗਰਮੀ ਵੀ ਬਹੁਤ ਜ਼ਿਆਦਾ ਸੀ ਨਾ ਇੱਥੇ ਬਹੁਤ ਜ਼ਿਆਦਾ ਗਰਮੀ ਸੀ।
ਹਾਂਜੀ।
ਹੋਰ ਸੁਣਾਓ ਹਾਂਜੀ ਵਧੀਆ ਗਏ ਬੱਚੇ ਤੁਹਾਡੇ ਸਕੂਲ
ਹਾਂਜੀ ਪੈਣਜੀ ਬੱਚੇ ਗਦੇ ਦੇ ਸਕੂਲ।
ਅੱਛਾ। ਬੇਟਾ ਕਿਹੜੀ ਕਲਾਸ ਚ ਪੜ੍ਹਦਾ ਤੁਹਾਡਾ?
ਬੇਟਾ ਮੇਰਾ ਹੈਗਾ ਸਿਕਸਥ ਚ ਏ ਪੈਣ ਜੀ
ਅੱਛਾ-ਅੱਛਾ ਤੇ ਬੇਟੀ?
ਬੇਟੀ ਮੇਰੀ ਯੂ ਕੇਜੀ ਚ ਏ।
ਹੱਲੇ ਛੋਟੀ ਏ ਬੇਟੀ ਤਾਡੀ।
ਹਾਂਜੀ ਹੋਰ ਸੁਣਾਓ
ਹੋਰ ਹਾਂਜੀ ਵਧੀਆ ਮੇਰੀ ਬੇਟੀ ਇੱਕ ਫਿਫਥ ਚ ਇੱਕ ਥਰਡ ਚ
ਅੱਛਾ ਬਹੁਤ ਸੋਹਣੀ ਤੁਹਾਡੀ ਵੱਡੀ ਬੇਟੀ ਤੇ ਬਹੁਤ ਪਿਆਰੀ ਹੈ।
ਅੱਛਾ ਤੁਸੀਂ ਕਿੱਥੇ ਦੇਖ ਮੇਰੀ ਬੇਟੀ
ਹਾਂਜੀ ਮੈਂ ਫੋਟੋ ਚ ਦੇਖੀ ਸੀ ਡਾਂਸ ਕਰਦੇ ਹੋਏ ਬਹੁਤ ਸੋਹਣਾ ਡਾਂਸ ਕਰਦੀ ਸੀ
ਹਾਂਜੀ ਉਹ ਸਕੂਲ ਚ ਵੀ ਮਤਲਬ ਕਿ ਹੋਣ ਨਾ ਫੰਕਸ਼ਨ ਤੇ ਉਹਦੇ ਚ ਸੈੱਲ ਵੀ ਕਰਦੀ
ਅੱਛਾ
ਹਾਂਜੀ
ਉਹ ਤਿਆਰੀ ਹੈ।
ਹਾਂਜੀ ਉਹਨੂੰ ਸ਼ੌਕ ਹੈ ਥੋੜਾ ਮਤਲਬ ਕਿ ਇਹਦਾ ਡਾਂਸ ਵਗੈਰਾ ਦਾ ਛੋਟੀ ਨੂੰ ਹੀ ਸ਼ੌਕ ਬੜਾ ਜ਼ਿਆਦਾ ਹਾਂਜੀ
ਅੱਛਾ ਹੋਰ ਭਾਜੀ ਠੀਕ ਨੇ
ਹਾਂਜੀ ਭੈਣ ਜੀ ਠੀਕ ਠਾਕ ਨੇ
ਭਾਜੀ ਕੀ ਕਰਦੇ ਨੇ ਭੈਣ ਜੀ
ਬਸ ਕੰਮ ਤੇ ਗਏ ਦੇ ਨੇ
ਅੱਛਾ
ਹਾਂਜੀ
ਹੋਰ ਸੁਣਾਓ ਭੈਣ ਜੀ
ਬਸ ਭੈਣ ਜੀ ਵਧੀਆ
ਹਾਂਜੀ ਠੀਕ ਠੀਕ ਹੈ ਭੈਣਜੀ ਬਹੁਤ ਵਧੀਆ ਭੈਣ ਜੀ ਨਾਸ਼ਤਾ ਕਰ ਲਿਆ ਤੁਸੀਂ
ਹਾਂਜੀ ਹਾਂਜੀ ਭੈਣ ਜੀ ਹੁਣੇ ਹੀ ਨਾਸ਼ਤਾ ਕੀਤਾ ਵਾ ਨਾਸ਼ਤਾ ਮਤਲਬ ਕਿ ਨਾਸ਼ਤੇ ਸੀ ਬਕਾਲ ਦੀ ਥੋੜੀ ਜਿਨੀ ਸਬਜ਼ੀ ਪਈ ਦੀ ਸੀ ਨਾ ਪਰਾਂਠੇ ਬਣਾਏ ਸੀ ਹਾਂਜੀ
ਅੱਛਾ ਹੱਥ ਦੇ ਬਣਾਉਂਦੇ ਹੋ ਪਰੌਠੇ ਭੈਣ ਜੀ ਤੁਸੀਂ
ਹਾਂਜੀ ਭੈਣਜੀ ਹਾਂ ਹੱਥ ਦਾ ਹੀ ਮੈਂ ਬਨਾਉਦੀ ਹਾਂ
ਅੱਛਾ ਉਹ ਤੇ ਸਵਾਦ ਲੱਗਦੇ ਹੁੰਦੇ ਹੱਥ ਦੇ
ਹਾਂਜੀ ਬੜੇ ਸਵਾਦ ਬਣਦੇ ਨੇ ਲਛੇ ਵਾਲੇ ਪਰਾਂਠੇ ਬਣਾਉਦੇ ਆ ਬੜੇ ਸਵਾਦ ਬਣਦੇ ਨੇ ਲੂਣ ਮਰਚਾਂ ਵਾਲੇ
ਅੱਛਾ
ਹਾਂਜੀ ਬੜੇ ਸਾਡੇ ਮੰਮੀ ਜੀ ਵੀ ਹੱਥਾਂ ਦਾ ਹੀ ਬਣਾਉਂਦੇ ਨੇ ਫੇਰ ਉਹਨਾਂ ਵੱਲ ਵੇਖ ਕੇ ਮੈਨੂੰ ਵੀ ਜਾਂਚ ਆ ਗਈ ਹੈ ਪਰਾਂਠਿਆਂ ਦੀ
ਅੱਛਾ
ਹਾਂਜੀ
ਤੁਹਾਡੇ ਮੰਮੀ ਦੇ ਹੱਥ ਦੇ ਤੇ ਮੈਂ ਖਾਦੇ ਤੇ ਬਹੁਤ ਸਵਾਦ ਬਣਾਉਦੇ ਸੀ। ਹਾਂਜੀ ਮੈਂ ਇੱਕ ਵਾਰੀ ਆਈ ਸੀ ਕੱਪੜੇ ਦੇਨ ਫਿਰ ਭੈਣ ਜੀ ਨੇ ਖਵਾਏ ਸੀ ਮੈਨੂੰ ਹਾਂਜੀ
ਨਹੀਂ ਬਹੁਤ ਸਵਾਦ ਬਣਾਉਂਦੇ ਨੇ ਪਰਾਂਠੇ ਤੇ ਇੰਨੇ ਵਧੀਆ ਹੁੰਦੇ ਨੇ ਨਾ ਉਹਨਾਂ ਦੇ ਹੱਥ ਦੇ
ਅੱਛਾ
ਹਾਂਜੀ
ਹੋਰ ਸੁਣਾਓ ਭੈਣ ਜੀ
ਹਾਂਜੀ ਵਧੀਆ
ਹਾਂਜੀ ਠੀਕ ਠਾਕ ਭੈਣ ਜੀ ਬਹੁਤ ਏ
ਠੀਕ ਨੇ ਬਾਕੀ ਘਰ
ਹਾਂਜੀ ਵਧੀਆ ਭੈਣ ਜੀ ਸਾਰੇ ਠੀਕ ਭੈਣ ਜੀ ਮੂੰਵੀ ਵੇਖ ਆਏ ਹੋ
ਕਿਹੜੀ ਭੈਣ ਜੀ
ਭੈਣ ਜ ਇੰਨੀ ਫੇਮਸ ਹੋਈ ਮੂਵੀ ਇੰਨੀ ਵਧੀਆ ਮੂਵੀ ਆਈ ਤੁਸੀਂ ਦੇ ਵੇਖੀ ਨੀ
ਨਹੀਂ ਭੈਣ ਜੀ ਮੈਂ ਨਾ ਥੋੜਾ ਮੈਨੂੰ ਇੰਨਾ ਸ਼ੌਕ ਵੀ ਨੀ ਹੈਗਾ ਵੀ
ਨਹੀਂ ਭੈਣ ਜੀ ਇਹ ਸ਼ੌਕ ਦੀ ਗੱਲ ਨੀ ਹੈਗੀ ਭੈਣ ਜੀ
ਹਾਂਜੀ
ਸਤਲੁਜ ਹੋ ਵੀ ਆਈਏ ਆਪਣੀ ਸਿੱਖੀ ਬਾਰੇ ਦੱਸਿਆਗੇ
ਅੱਛਾ ਅੱਛਾ ਮੈਂ ਨਹੀਂ ਦੇਖ ੀ ਹੈਗੀ ਵੈਸੇ ਮੈਂ ਸੁਣਿਆ ਵ ਬਹੁਤ ਜਣਿਆਂ ਕੋਲ ਕਹਿੰਦੇ ਬਹੁਤ ਹੀ ਵਧੀਆ ਵ
ਸਾਡੇ ਪੰਜਾਬ ਵਿੱਚ ਸਕਰੀਨਾਂ ਅਲੱਗ ਅਲੱਗ ਕੇ ਵਿਖਾਉਦੇ ਪ ਨੇ ਭੈਣ ਜੀ
ਅੱਛਾ
ਹਾਂਜੀ
ਕੀ ਨਾਮ ਹੈ ਫਿਲਮ ਦਾ ਮੂਵੀ ਦਾ ਅੱਛਾ ਸਤਲੁਜ ਨਹੀਂ ਭੈਣ ਜੀ ਮੈਂ ਨੀ ਦੇਖੀ
ਭੈਣ ਜਜੀ ਵੇਖੋ ਤੁਸੀਂ ਮੂੰ ਜ਼ਰੂਰ
ਵੈਸੇ ਕੀ ਸਟੋਰੀ ਦੱਸੀ ਦੀ ਉਹਦੇ ਵਿੱਚ
ਬਸ ਜਿਵੇਂ ਸਿੱਖਾਂ ਨੂੰ ਕਿੱਦਾਂ ਮਾਰਿਆ ਗਿਆ ਸੀ ਲਾਸ਼ਾਂ ਏਦਾਂ ਵਿਛਾਈਆਂ ਸੀ ਉਹਨਾਂ ਨੇ ਹਮ ਜੀ
ਹਮ ਕਹਿੰਦੇ ਨੇ ਬਹੁਤ ਹੀ ਵਧੀਆ ਵੇ
ਖਾਲਵਰਜੀ ਪਾਰਾ ਦੱਸਿਆ ਹੈ ਜਸਵੰਤ ਸਿੰਘ
ਨਹੀਂ ਤੁਸੀਂ ਦੇਖ ਆਇਓ ਤੁਸੀਂ
ਜੇ ਰਿਲੀਜ਼ ਕੀਤੀ ਸੀ ਪਿੱਛੋਂ ਬੰਦ ਕਰਤੀ ਉਹ ਨੇ ਬੈਨ ਪ ਪੰਜਾਬ ਵਿੱਚ ਆ ਗਈ ਹੋਈ ਸੀ ਹਾਂਜੀ
ਚਲੋ ਕੋਈ ਨੀ ਦੇਖਾਂਗੇ ਅਸੀਂ ਵੀ ਦੇਖ ਆਵਾਂਗੇ ਫਿਲਮ ਵੈਸ ਅੱਾ ਫਿਲਮਾਂ ਤਾਂ ਦੇਖਣੀਆਂ ਚਾਹੀਦੀਆਂ ਵ ਗੁਰਸਿੱਖੀ ਬਾਰੇ ਵੀ
ਹਾਂਜੀ ਸਹੀ ਕਿਹਾ ਭੈਣ ਜੀ ਤੁਸੀਂ ਹੋਰ ਹੁਣ ਕੀ ਬਣਾਇਆ ਭੈਣ ਜੀ ਤੁਸੀਂ
ਜਿਦੇ ਕਹਿ ਕੇ ਗਏ ਨੇ ਕੜੀ ਚਾਵਲ ਕਹਿ ਕੇ ਗਏ ਨੇ
ਅੱਛਾ
ਹਾਂਜੀ ਤੇ ਮੈਂ ਸੋਚਦੀ ਵੀਈ ਹਾਂ ਵੀ ਕੁਛ ਹੋਰ ਬਣਾ ਲਾ
ਅੱਛਾ
ਹਾਂਜੀ
ਭੈਣ ਜੀ ਮੈਂ ਤੇ ਰਾਜਮਾਂ ਚੋਲ ਬਣਾਉਣ ਲੱਗੀ ਅੱਜ
ਅੱਛਾ ਅਸੀਂ ਭੈਣ ਜੀ ਪਰਸੋਂ ਬਨਾਏ ਸੀ ਕਿਉਕਿ ਬੱਚੇ ਨਾ ਬੜੇ ਖੁਸ਼ ਹੋ ਕੇਏ ਹਦੇ ਨੇ
ਹਾਂਜੀ ਤਾਂ ਹੀ ਮੈਂ ਕਿਹਾ ਸਬ੍ਜ਼ੀਆਂ ਕੁੱਝ ਹੈ ਨੀ ਚਾਰਜ ਨੇ ਬਣਾ ਲਏ
ਹਾਂਜੀ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ ਰਾਜਮਾਂ ਚੋਲ ਤੇ ਮੇਰੀ ਤੇ ਵੱਡੀ ਬੇਟੀ ਬੜੀ ਖੁਸ਼ ਹੋ ਕੇ ਖਾਂਦੀ ਆ
ਹਾਂਜੀ
ਹੋਰ ਸੁਣਾਓ ਭੈਣ ਜੀ ਤੁਸੀਂ ਰਾਜਮਾਂ ਚ ਸਾਰਾ ਕੁਛ ਪਾ ਕੇ ਬਣਾਉਂਦੇ ਹੋ ਕਿ ਤੜਕਾ ਅਲੱਗ ਲਾਉਂਦੇ ਹੋ
ਨਹੀਂ ਭੈ ਜ ਤੜਕਾ ਲਗਾ ਕੇ ਬ ਸਾਰਾ ਕੁਛ ਪਾ ਕੇ ਸਵਾਦ ਨੀ ਆਦਾ
ਹਾਂਜੀ ਹਾਂਜੀ ਪਹਿਲਾਂ ਇੱਕ ਦੋ ਵਾਰੀ ਮੈਂ ਵੀ ਬਣਾਏ ਨੇ ਵੈਸੇ ਵਿੱਚ ਸਾਰਾ ਸਮਾਨ ਪਾ ਕੇ ਪਰ ਸਾਡੇ ਮੰਮੀ ਜੀ ਨੂੰ ਨਾ ਸਵਾਦ ਨੀ ਲੱਗਦੇ
ਸਾਨੂੰ ਤੇ ਆਪ ਹੀ ਬਿਲਕੁਲ ਸਵਾਦ ਆਉਂਦਾ
ਹਾਂਜੀ ਮੰਮੀ ਜਿਹਨੂੰ ਇਹ ਹੁੰਦਾ ਕਿ ਸ ਤੜਕਾ ਲੱਗਾ ਹੋਵੇ ਉੱਤੇ ਥੋੜਾ- ਥੋੜਾ ਤੇਲ ਹੋਵੇ ਸਬਜ਼ੀ ਦੇ।
ਹਾਂਜੀ-ਹਾਂਜੀ ਨਹੀ ਅਸੀ ਤੇਲ ਤੂਲ ਨੀ ਇੰਨਾ ਪਾਉਂਦੇ ਹੈਗੇ।
ਨਈਂ-ਨਈਂ ਤੇਲ ਤੇ ਅਸੀਂ ਬੜਾ ਮਤ ਸਬਜ਼ੀ ਥੋੜ੍ਹੀ ਮਤਲਬ ਕਿ ਤੜਕਾ ਰਿਜਿਆ ਹੋਵੇ ਥੋੜਾ ਰਸ ਵਿੱਚ ਮਤਲਬ ਕਿ ਜਿਸ ਸਾਬ ਦੀ ਬਣਦੀ ਏ ਜਿਸ ਸਾਬ ਦੀ ਪਸੰਦ ਕਰਦਾ ਨੇ ਨਾ ਉਹ ਜਿਸਰਾ ਸਬਜ਼ੀਆਂ ਵੀ ਅਸੀਂ ਮ ਅਸੀਂ ਬਣਾਈਏ ਨਾ ਤੇ ਉਹਨਾਂ ਨੂੰ ਤੇਲ ਥੋੜ੍ਹਾ ਚਾਹੀਦਾ ਹੀ ਹੈ ਵਿੱਚ ਵੀ ਕਈ ਸਬਜ਼ੀਆਂ ਚ ਪਾਣੀ ਵੱਗਦਾ ਹੁੰਦਾ ਨਾ
ਨਈ-ਨਈ ਉਹ ਨੀ ਸੁਆਦ ਲਗਦੀ ਭੈਣ ਜੀ।
ਨਾ-ਨਾ ਉਹ ਤੇ ਸਾਡੇ ਮੰਮੀ ਬਿਲਕੁਲ ਹੀ ਨੀ ਪਸੰਦ ਕਰਦੇ।
ਹਾਂਜੀ ਹੋਰ ਸੁਣਾਓਣ ਭੈਣ ਜੀ।
ਹਾਂਜੀ ਭੈਣ ਜੀ ਵਧੀਆ।
ਹਾਂਜੀ ਠੀਕ-ਠਾਕ ਭੈਣ ਜੀ।
ਹਾਂਜੀ ਹੁਣ ਤੇ ਭੈਣ ਜੀ ਪੰਜਾਬ ਚ ਹੁਣ ਅੱਗੋਂ ਮੇਲੇ ਮੂਲੇ ਵੀ ਲੱਗਦੇ ਹੋਣੇ ਕਾਫ਼ੀ।
ਹਾਂਜੀ ਇੱਥੇ ਬਹੁਤ ਮਹੀਨੇ ਲੱਗਦੇ ਨੇ।
ਹਾਂਜੀ ਕਈ ਸੋਣ ਦਾ ਮੇਲਾ ਵੀ ਲੱਗਦਾ ਨਾ ਹਾਂਜੀ।
ਏਅਰਪੋਰਟ ਲੱਗਦਾ ਏ ਬਾਬਾ ਜਵੰਤ ਸਿੰਘ ਜੀ ਦਾ।
ਅੱਛਾ-ਅੱਛਾ ਉਹ ਕਿੱਥੇ ਲੱਗਦਾ?
ਉਹ ਏਅਰਪੋਰਟ ਤੇ।
ਅੱਛਾ-ਅੱਛਾ
ਹਾਂਜੀ ਅੰਮ੍ਰਿਤਸਰ ਏਅਰਪੋਰਟ ਤੇ।
ਅੱਛਾ ਹਾਂਜੀ ਵਧੀਆ ਠੀਕ
ਹਾਂਜੀ ਠੀਕ। ਭੈਣ ਜੀ ਬਹੁਤ ਵਧੀਆ ਏ ਹਾਂਜੀ ਵਧੀਆ ਭੈਣ ਜੀ।
ਹਾਂਜੀ ਹੋਰ ਭੈਣ ਜੀ ਗੁਰਦੁਆਰੇ ਨੀ ਗਏ ਆਜ।
ਨਹੀਂ ਭੈਣ ਜੀ ਅੱਜ ਜਾਣਾ ਸੀ ਮੈਂ ਗਈ ਨੀ ਅੱਜ।
ਅੱਛਾ
ਹਾਂਜੀ
ਉਧਰ ਦੇ ਗੁਰਦੁਆਰੇ ਇੰਨੇ ਵਧੀਆ ਨੇ ਨਾ ਬਹੁਤ ਹੀ ਵਧੀਆ
ਹਾਂਜੀ ਪੰਜਾਬ ਵਿੱਚ ਤਾਂ ਬਹੁਤ ਸੋਹਣੇ-ਸੋਹਣੇ ਗੁਰਦੁਆਰੇ ਨੇ।
ਕਰਦਾ ਕਿ ਅਸੀਂ ਪੰਜਾਬ ਹੀ ਚਲੇ ਜਾਈਏ।
ਹਾਂਜੀ ਬਹੁਤ ਵਧੀਆ
ਹਾਂਜੀ ਪੰਜਾਬ ਬੌਤ ਵਧੀਆ ਪਰ ਮੈਂ ਹੈ ਪੰਜਾਬ ਦੀ ਆ ਪਰ ਆਈ ਮੈਂ ਹਰਿਆਣੇ ਚ ਵੀ ਹੋਇ
ਅੱਛਾ ਤੁਸੀਂ ਹਰਿਆਣਾ ਕਿੱਦਾਂ ਪਸੰਦ ਕਰ ਲਿਆ ਪੈ
ਬਸ ਭੈਣ ਜੀ। ਪੰਜਾਬ ਚ ਮੇਰਾ ਜਨਮ ਸੀ।
ਅੱਛਾ
ਹਾਂਜੀ
ਫਿਰ ਮੈਨੂੰ ਦੱਸਿਆ ਜੇ ਤੁਹਾਡੇ ਮੰਮੀ ਹਰ ਮਿਲਾਂਗੀ ਮੈਂ ਤੁਹਾਡੇ ਮੰਮੀ ਹੋਰਾਂ ਨੂੰ।
ਹਾਂਜੀ
ਹੋਰ ਸੁਣਾਓ ਭੈਣ ਜੀ।
ਬਸ ਵਧੀਆ ਭੈਣ ਜੀ। ਨਹੀਂ ਭੈਣ ਜੀ ਮੈਂ ਯੋਗਾ ਤਾਂ ਨੀ ਘਰ ਹੀ ਯੋਗਾ ਹੋ ਜਾਂਦੀ ਹੈ ਸਾਰਾ ਦਿਨ ਰਸੋਈ ਚ ਹੀ ਯੋਗਾ ਦੀ ਏ।
ਅੱਛਾ ਇਹ ਤੇ ਸਹੀ ਗੱਲ ਹੈ ਭੈਣ ਜੀ।
ਸਾਰਾ ਦਿਨ ਰਸੋਈ ਦਾ ਹੀ ਕੰਮ ਨੀ ਖਤਮ ਹੁੰਦਾ।
ਹਾਂਜੀ ਹਾਂਜੀ।
ਹਾਂਜੀ ਹੁਣ ਥੋੜੇ ਫਰੀ ਹੋਏ ਆ ਚਲ ਮੈਂ ਕਿਹਾ ਭੈਣ ਜੀ ਵੱਡੇ ਨਾਲ ਗੱਲ ਹੀ ਕਰ ਲਈਏ
ਚੰਗਾ ਕੀਤਾ ਫੋਨ ਕੀਤਾ ਤੁਸੀਂ
ਹਾਂਜੀ ਚਲੋ ਭੈਣ ਜੀ ਠੀਕ ਮੈਂ ਹੁਣ ਨਾ ਗੱਲ ਕਰਦੀ ਹਾਂ ਰੁਕ ਕੇ ਠੀਕ।
ਠੀਕ ਹੈ। ਠੀਕ ਹੈ ਭੈਅ ਜੀ।
ਹਾਂਜੀ ਠੀਕ ਸਤਿ ਸ੍ਰੀ ਅਕਾਲ ਜੀ ਹਾਂਜੀ।